ਸਤਿ ਸ਼੍ਰੀ
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ ਹੈ? ਹੋਰ ਸੁਣਾਓ, ਹਾਂ ਵਧੀਆ। ਤੁ ਸੁਣਾਓ ਕੀ ਹਾਲ ਚਾਲ ਹੈ? ਕਿ ਤਰ੍ਹਾਂ ਯਾ
ਮੈਂ ਵੀ ਬਹੁਤ ਵਧੀਆ, ਬਸ ਕਰ ਲਿਆ ਟਹਿਲਦੇ-ਟਹਿਲਦੇ ਤੁਹਾਨੂੰ ਯਾਦ, ਹਾਂਜੀ।
ਹਾਂਜੀ, ਸੁਣਾਓ ਹੋਰ?
ਬਸ, ਏਧਰ-ਔਦਰ ਹੀ ਚੱਲ ਰਿਹਾ ਟਾਈਮ। ਬਸ, ਹੋਰ ਹਾਂਜੀ, ਉਹ ਤੇਂ ਦੇਖ ਰਹੀ ਸੀ ਟੀਵੀ'ਚ ਮਖਾਨਿਆਂ ਦੀ ਰੈਸਿਪੀ
ਹਾਂ।
ਅਲੱਗ-ਅਲੱਗ ਤਰ੍ਹਾਂ ਦੇ, ਮਖਾਣੇ ਬਣਾ ਰਹੇ ਨੇ। ਗੁੜ ਦੇ, ਗੁੜ ਦੇ ਮਤਲਬ, ਨਮਕੀਨ ਔਰ ਇਹ ਤੜਕਾ-ਵਰਕਾ ਲਗਾ ਕੇ, ਇੱਕ ਤੇ ਦਹੀ ਬਣਾ ਰਹੇ ਨੇ ਮਖਾਨਣੇ ਦੀ।
ਹਾਂ, ਬਣਦੀ ਮਖਾਨਿਆਂ ਦੀ ਦਹੀਂ ਬਣਦੀ, ਰਹਿਤਾ ਪੈਂਦਾ ਮਖਾਨਿਆਂ ਦਾ।
ਹਾਂਜੀ, ਔਹੀ ਦੇਖ ਰਹੀ ਸੀ ਕੀ-ਕੀ ਬਣ ਜਾਂਦਾਏ, ਮਖਾਣਿਆਂ ਦਾ।
ਹਾਂ, ਮਖਾਾਨਿਆਂ ਤੇ ਸ਼ੂਗਰ ਵਾਸਤੇ ਸਭ ਤੋਂ ਵਧੀਆ ਹੁੰਦੇ ਨੇ।
ਅੱਛਾ ਜੀ।
ਹਾਂਜੀ।
ਅੱਛਾ, ਵਧੀਆ ਵਧੀਆ। ਬਸ, ਬੱਚਿਆਂ ਆਸਤੇ ਵੀ ਇਸ ਤਰ੍ਹਾਂ ਕਰ ਦਿੰਨੀ ਆ ਫਰਾਈ ਘਿਓ ਡਾਲ ਕੇ, ਇੱਕ-ਦੋ ਚਮਚ ਡਾਲ ਕੇ।
ਹਾਂ, ਘਿਓ ਡਾਲ ਕੇ ਤੇ ਬੱਚੇ ਖਾ ਲੈਂਦੇ ਨੇ ਨਮਕ, ਹਾਂ ਹਾਂ। ਹੂੰ।
ਖਾ ਲੈਂਦੇ ਨੇ।
ਵਧੀਆ ਫਿਰ ਹੋਰ ਕੀ ਹਾਂ, ਹੋਰ?
ਬਸ ਵਧੀਆ, ਬਸ ਵਧੀਆ।
ਕਿਧਰੇ ਗਏ ਨਹੀਂ ਓ ਬਾਜ਼ਾਰ-ਬਜੂਰ, ਸ਼ੋਪਿੰਗ-ਵੋਪਿੰਗ ਕਰਨ?
ਹਮ ਬਸ, ਜਾਣਾ ਹੀ ਆ ਹੁਣ ਬਜ਼ਾਰ ਸ਼ੋਪਿੰਗ ਸ਼ੂਪਿੰਗ ਕਰਨ।
ਸ਼ੋਪਿੰਗ ਦੁਕਾਨ ਤੋਂ ਕਰਦੇ ਹੋ, ਔਨਲਾਈਨ ਤੋਂ ਲਿਆਂਦੇ ਹੋ ਸਮਾਨ?
ਔਨਲਾਈਨ ਨਹੀਂ, ਦੁਕਾਨ ਤੋਂ ਹੀ ਨਾਲੇ ਔਨਲਾਈਨ ਪਤਾ ਨੀ ਚੱਲਦਾ। ਚੀਜ਼ਾਂ ਦਾ ਜਾਦਾ, ਜਾਦਾ ਪਤਾ ਨੀ ਚੱਲਦਾ।
ਨਹੀਂ, ਅੱਜ-ਕੱਲ ਤੇ ਔਨਲਾਈਨ ਬੜਾ ਸਮਾਨ ਆਉਣ ਲੱਗ ਗਿਆ, ਹਰ ਚੀਜ਼ ਮੰਗਾ
ਹਾਂ, ਉਹ ਤੇ ਆਣ ਲੱਗ ਗਿਆ ਲੇਕਿਨ ਕੱਪੜਿਆਂ ਦਾ ਨਹੀਂ ਨਾ ਪਤਾ ਚੱਲਦਾ, ਕੱਪੜੇ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦਾ ਕੱਪੜਾ ਏ। ਕੋਟਨ ਵਿੱਚ ਆ, ਦੂਸਰਾ ਏ ਯੇ ਵੋ। ਬਹੁਤ ਬਹੁਤ ਤਰ੍ਹਾਂ ਦੇ ਅਲੱਗ- ਅਲੱਗ ਤਰ੍ਹਾਂ ਦੇ ਕੱਪੜੇ ਆਂਦੇ ਨੇ। ਪਤਾ ਨਹੀਂ ਚੱਲਦਾ, ਬਾਕੀ ਜੋ ਕੋਸਮੈਟਿਕ ਸਮਾਨ ਹੁੰਦਾ ਉਹ ਤੇ ਮੈਂ ਮੰਗਾਂ ਲੈਂਦੀ ਆ ਥੋੜ੍ਹਾ ਬਹੁਤ, ਹਾਂਜੀ।
ਅੱਛਾ ਨਿਕਲਦਾ ਸਮਾਨ ਤੇ।
ਅੱਛਾ ਹੀ ਅੱਛਾ ਹੀ ਨਿਕਲਦਾ ਏ, ਪਿੱਛੇ ਮੰਗਾਇਆ ਸੀ ਉਹ ਅੱਛਾ ਆਇਆ ਸੀ ਸਮਾਨ ਹਾਂਜੀ।
ਹੋਰ?
ਸੂਟ, ਬੂਟ ਅਗਰ ਲੈਣੇ ਹੋਣ ਉਹ ਤੇ ਬਜ਼ਾਰ ਬਜ਼ੂਰ ਜਾਣਾ, ਹਾਂਜੀ। ਨਹੀਂ ਨਹੀਂ, ਬੱਚਿਆਂ ਦੇ ਵੀ ਨਹੀਂ ਕੱਪੜੇ ਨਹੀਂ ਮੈਂ ਮੰਗਾਂ ਦੀ ਔਨਲਾਈਨ। ਕੱਪੜੇ ਖ਼ੁਦ ਜਾ ਕੇ ਲੈ ਆਉਣੀ ਆ।
ਤੇਲ ਆਂਦਾ, ਕੱਪੜੇ ਹੋਵੇ ਜੋ ਮਰਜ਼ੀ ਮੰਗਾ ਓ।
ਹਾਂਜੀ, ਉਹ ਤੇ ਆਂਦਾ ਲੇਕਿਨ ਲੇਕਿਨ ਮੈਂ ਹਾਲੇ ਤੱਕ ਹੱਲੇ ਤੱਕ ਮੈਨੂੰ ਵਿਸ਼ਵਾਸ ਨਹੀਂ ਔਨਲਾਈਨ ਤੇ।
ਨਹੀਂ, ਮੇਰੀ ਨੂੰਹ ਤੇ ਮੰਗਾਂ ਲੈਂਦੀ ਐ, ਅੱਛੇ ਆਂਦੀ ਮੈ ਵੇਖੀ ਦੇ ਆ, ਹਾਂਜੀ ਹਾਂ, ਮੇਰੀ ਗੁੜੀਆਂ ਵੀ ਮੰਗਾਂ ਦੀ ਰਹਿੰ ਰਹਿੰਦੀ, ਨੂੰਹ ਵੀ ਮੰਗਾਂ ਦੀ ਰਹਿੰਦੀ ਐ, ਬੜੇ ਅੱਛੀ ਕੁਆਲਿਟੀ ਮਿਲਦੀ ਐ ਕੱਪੜਿਆਂ ਦੀ।
ਕਿਸੀ ਦਾ ਹਿਸਾਬ ਹੁੰਦਾ ਨਾ, ਜਿਹਨੂੰ ਵਿਸ਼ਵਾਸ ਹੋਏ। ਉਹ ਮੰਗਵਾ ਲੈਂਦਾ ਏ।
ਹਾਂਜੀ।
ਮੈਂ ਮੈਂ ਨੀ ਮੰਗਾਂ ਦੀ ਮੈਂ ਖ਼ੁਦ ਜਾ ਕੇ ਲਿਆਣੀ ਆ, ਮੈਨੂੰ ਖ਼ੁਦ ਜਾ ਕੇ ਸ਼ੋਪਿੰਗ ਕਰਨਾ ਅੱਛਾ ਲੱਗਦਾ ਏ, ਬੱ ਬੱਚਿਆਂ ਲਈ, ਖ਼ੁਦ ਦੀ।
ਚਲੋ ਵਧੀਆ ਹੋਰ ਕੀ, ਹੋਰ ਰੀਜਨੇਬਲ ਰੇਟ ਤੇ ਮਿਲ ਜਾਂਦੇ ਅੱ ਅੱਜ-ਕੱਲ ਤੇ ਦੁਕਾਨ ਵਾਲੇ ਘੱਟ ਪੈਸੇ ਤੇ ਕਰਦੇ ਹੀ ਨੀ ਐ।
ਉਹ ਤੇ ਕਰਦੇ ਹੀ ਨੀ ਏ, ਲੈਣਾ ਪੈਂਦਾ ਮਜਬੂਰੀ ਚ। ਫਿਰ ਕੀ ਕਰੀਏ ਔਡਰ ਅਗਰ ਅਸੀਂ ਔਡਰ ਵੀ ਕਰਨਾ ਹੋਏ ਤੇ ਔਡਰ ਵੀ ਜੋ ਜੋ ਔਡਰ ਮਤਲਬ ਜੋ ਰੇਟ ਦਿੱਤੇ ਦਾ ਹੋਏਗਾ ਔਨਲਾਈਨ ਓਈਓ ਲੈਣਾ ਵਾਲਾ ਓਦੇ 'ਚ ਵੀ ਕੇੜਾ ਫ਼ਰਕ ਏ, ਔਨਲਾਈਨ ਵਿੱਚ ਵੀ ਕੇੜਾ ਫਰਕ ਏ ਔਨਲਾਈਨ ਇਚ ਲੈ ਕੇੜਾ ਫਰਕ ਏ ਨਾਲ ਲੇ ਲੇਜਾਣ ਚ ਫੇਰ ਵੀ
ਘਰਦੇ ਪੈਲੇ ਤਾਂ ਕਰ ਲੈਂਦੇ ਸੀ ਹੁਨ ਤੇ ਬਈਆ ਦੁਕਾਨ ਵਾਲੇ ਵੀ ਚਵਾਨੀ ਘਟੈਦੇ ਈਨੀ, ਪਤਾ ਨੀ ਕੀ ਆ, ਹੁਣ ਹਰ ਦੁਕਾਨ ਦਾ ਫਿਕਸ ਰੇਟ ਹੋ ਗਿਆ, ਲੈਣਾ ਲਓ ਨਈਂ ਲੈਣਾ ਤੇ ਜਾਓ, ਓ ਸਿੱਧਾ ਈ ਮੂੰਹ ਤੇ ਕੈਂਦੇ ਨੇ। ਹਾਂ, ਨਈ ਕਯਾ ਪਤਾ। ਆ ਜਦ ਤੋਂ ਵਧੇ ਸਾਰੇ ਚੀਜਾਂ ਦੇ ਰੇਟ ਈ ਵੱਧ ਗਏ ਨੇ। ਸਬਜ਼ੀਆਂ, ਫਰੂਟ ਲੈਣ ਜਾਓ, ਘਿਓ ਲੈਣ ਜਾਓ। ਪੁੱਛੋ ਈ ਨਈ ਜੀ ਰੇਟ, ਸਬਜ਼ੀਆਂ ਦੇ ਤੇ ਹਾਈ-ਫਾਈ ਰੇਟ। ਹੋ ਗਏ ਨੇ ਕੀ ਬੰਦਾ ਖਾਏ, ਕਿਸ ਤਰ੍ਹਾਂ ਕਰੇ?
ਬੋਤ ਬੋਤ-ਬੋਤ ਰੇਟ ਹੋ ਗਏ ਬੋਤ।
ਹਾਂ, ਫਰੂਟ ਬੜਾ ਮੈਂਗਾ ਹੋ ਗਿਆ ਜੀ। ਕਿੱਥੇ ਦੋ-ਦੋ ਜੇੜੇ ਬ ਬੱਚਾ ਚਾਰ ਕਿੱਲੋ ਪੰਜ ਕਿੱਲੋ ਅੰਬ ਲੀਐਦਾਂ, ਦੋ ਕਿੱਲੋ ਲੈਯਾ ਓ ਓਦੇ ਚ ਖਾਲੋ।
ਹੋਰ।
ਹੋਰ, ਹਾਂ।
ਬੜੇ ਮੈਂਗੇ ਅੰਬ ਹੋਏ ਦੇ ਨੇ।
ਸਭ ਚੀਜ਼ ਨੂੰ ਅੱਗ ਲੱਗ ਗਈ ਐ, ਨੇਰੀ ਆ ਗਈ ਐ।
ਨੂੰ ਹੱਥ ਲਗਾਈਏ ਹਰ ਚੀਜ਼ ਮੈਂਗੀ ਏ। ਹਰ ਚੀਜ਼, ਹੁਣ ਲੀਚੀ ਆਈ ਏ ਲੀਚੀ ਹੁਨ ਹਲੇੇ-ਹਲੇ ਨਈ ਆਈ ਏ, ਬੜੀ ਮੈਂਗੀ ਹੋਏਗੀ ਲੀਚੀ ਵੀ।
ਹਾਂਜੀ, ਬੜੀ ਮੈਂਗੀ ਐ ਬਈਆ, ਸ਼ੁਰੂਆਤ ਐ ਨਾਲ ਈ ਹੋ ਜਾਣੀਐ ਗੱਲ ਦਾ ਨੀ ਐ ਮੈਂਗੀ, ਸੁੱਟ ਦੇਣਗੇ ਸਸਤੀ ਨੀ ਲਾਣਗੇ। ਆਂ ਫੇ ਫੇਰ ਖਾਣ ਦਾ ਹਾਂ, ਖਾਣ ਦਾ ਮਨ ਨੀ ਕਰੇਗਾ। ਹਾਂ।
ਹੂੰ ਫਿੱਕੀਆਂ ਬਕ ਬਕੀਆਂ ਜੀਆ ਆ ਜਾਣਗੀਆਂ ਫਿਰ ਬਾਅ
ਸਈ ਐ। ਸਈ ਗੱਲ ਐ, ਤੇ ਕੰਮ ਖ਼ਰਾਬ ਹੋ ਜਾਂਦਾ ਐਨਾ ਐ ਚੀ ਬੱਚਿਆਂ ਨੇ, ਸ਼ੁਰੂ ਚ ਈ ਬੱਚਾ ਸਵਾਦ ਨਾਲ ਚੀਜ ਖਾਂਦੈ, ਬਾਦ ਚ ਤੇ ਆਪਾਂ ਨੂੰ ਵੀ ਨੀ ਸਵਾਦ ਲੱਗਦੀ। ਖਾਈਏ ਨਾ ਖਾਈਏ, ਕੀ ਕਰੀਏ? ਬੱਚਿਆਂ ਵਾਸਤੇ ਲੈਣਾ ਹੁੰਦਾ ਕਿਸ ਤਰਾਂ ਲਈਏ? ਕਿਹਨਾਂ ਲਈਏ ਬੱਚੇ ਮੰਗਦੇ ਨੇ ਫੇਰ। ਸੋਚਣਾ ਪੈਂਦੈ, ਪੂਰਾ ਪਰਿਵਾਰ ਖਾਨ ਵਾਲਾ ਹੁੰਦੈ। ਥੋੜੇ ਚ ਵੀ ਨੀ ਗੁਜ਼ਾਰਾ ਹੁੰਦਾ ਹੋਰ ਹਾਂ, ਫੈਮਿਲੀ ਚ ਤੇ ਰੈ ਕੇ ਫੇਰ ਚੀਜ ਬਰਕਤ ਈ ਆਣੀ ਚਾਈਦੀ ਐਨਾ, ਹਾਂ।
ਬੜਾ ਖਰਚਾ ਹੋ ਜਾਂਦਾ ਏ, ਏਕ ਦਿਨ ਦਾ ਬੌਤ ਖਰਚਾ ਹੋ ਜਾਂਦਾ ਏ।
ਹਾਂ, ਅੱਜ-ਕੱਲ ਹੈ ਈ, ਹਾਂ।
ਯਾਰ, ਦੋ ਯਾਰ ਰੁਪਏ ਤੇ ਲੱਗ ਈ ਜਾਂਦੈ।
ਹਾਂਜੀ, ਰੋਜ਼ ਦਾ ਦੁੱਧ, ਦਈ ਐ ਤੇ ਰੋਜ਼ ਦਾ ਰੋ ਟੀਨ ਐ, ਦੁੱਧ ਦਈ ਹੋ ਗਿਆ, ਲੱਸੀ ਹੋ ਗੀ ਓ ਹਾਂ, ਕੁੱਛ ਨਾ ਕੁਛ ਘਰ ਲੋੜ ਪੈ ਈ ਜਾਂਦੀ ਆ, ਹਾਂ।
ਖਾਣ ਵੇਲੇ ਜੀਲੇ ਚਾਈਦੀ ਹੁੰਦੀ ਐ ਚੀਜ਼।
ਹਾਂ ਕੋਈ ਪਤਾ ਨੀ ਕਿਸ ਟਾਈਮ ਕੇੜੀ ਚੀਜ਼ ਦੀ ਲੋੜ ਪੈ ਜਾਏ ਤੇ ਓਈ ਤੁਰੰਤ ਮੰਗਾ ਲੋ ਕੁਛ ਸਮਾਨ ਔਲਾਈਨ ਮਂਗਾਣਾ ਪੈ ਜਾਂਦਾ ਐ ਫੇਰ ਓ ਹੈ ਔਨਲਾਈਨ ਵਾਲੇ ਦੋ ਸੌ ਦਾ ਸਮਾਨ ਮੰਗਾਣਾ ਈ ਮੰਗਾਣਾ।
ਹਾਂਜੀ ਓ ਤੇ ਓ ਤੇ ਇਸ ਤਰ੍ਹਾਂ ਈ ਬੋਲਦੇ ਨੇ ਕਿ ਪਹਿਲੇ ਦੋਸੋ ਦਾ ਸਮਾਨ ਮੰਗਾਓ ਫੇਰ ਫ ਤੁਆਨੂੰ ਕੋਈ ਚੀਜ਼ ਮਿਲੇਗੀ ਓਨਾਂ ਨੇ ਪੈਲੇ ਈ ਲਿਖੇ ਦਾ ਹੁੰਦਾ ਓਦੇ ਉੱਪਰ।
ਹਾਂਜੀ ਹਾਂਜੀ।
ਬਹੁਤ ਚਲਾਕ ਹੁੰਦੇ ਨੇ ਐ ਵੀ।
ਹਾਂ ਇਹ ਤੇ ਹੈ ਈ ਓ ਨਾਂ ਦਾ ਸਿਸਟਮ ਐ ਨਾ ਕੋਈ ਘੱਟ ਦਾ ਅਗਰ ਘੱਟ ਦਾ ਸਮਾਨ ਮੰਗਓ ਘੱਟ ਦਾ ਓ ਦਿੰਦੇ ਨੀ ਹੈ।
ਹਾਂਜੀ।
ਹਾਂ ਦੋ ਸੌ ਢਾਈ ਸੌ ਤੋਂ ਘੱਟ ਦਾ ਸਮਾਨ ਈ ਨੀ ਆੰਦਾ ਓ ਓ ਹੈ ਨਾ ਇੱਕ ਚੀਜ਼ ਮੰਗਾਓਗੇ ਚਾਰ ਚੀਜ਼ਾਂ ਨਾਲ ਮੰਗਉਣੀਆਂ ਪੈ ਜਾਂਗਿਆਂ ਨੁਕਸਾਨ ਈ ਨੁਕਸਾਨ ਹੁੰਦਾ। ਬਜ਼ਾਰ ਜਾਓ ਫੇਰ ਹੋਰ ਬੰਦਾ ਸੋਚਦਾ ਵੀ ਘਰ ਬੈਠੇ ਆ ਹਾਂ।
ਦੁੱਧ ਲਗਾਇਆ ਹੋਇਆ ਸੀ ਤੇ ਦੁੱਧ ਵਾਲਾ ਈ ਨੀ ਆੰਦਾ ਹੁਣ ਛਾਡੇ ਛਡਿਆ ਓਨੇ ਲਗਾ ਲਗਾਇਆ ਬੜੇ ਅ ਮਹੀਨਾ ਈ ਹੋ ਗਿਆ। ਮਹੀਨਾ ਦੋ ਮਹੀਨਾ ਹੋ ਗਿਆ ਛੱਡਿਆ ਓ ਆੰਦਾ ਈ ਨੀ ਛੋਟੀ ਛੁੱਟੀ ਕਰ ਗਿਆ ਏ ਫੇਰ ਹੁਣ ਖੁਦ ਜਾ ਕੇ ਲਿਆਣਾ ਪੈਂਦਾ ਫੇਰ ਏ ਕਦੀ ਕਦੀ ਯਾਦ ਨੀ ਰੈਂਦਾ ਤੇ ਫੇਰ ਦਿੱਕਤ ਆ ਜਾਂਦੀ ਏ ਤਾਂ ਫੇਰ ਔਨਲਾਈਨ ਮੰਗਾਣਾ ਪੈਂਦਾ
ਹਾਂ ਜਾਓ ਤੇ ਪੈਟਰੋਲ ਦਾ ਖਰਚਾ। ਫੇਰ ਓਨਲਾਈਨ ਤਾਂ ਮੰਗਾ ਲੈਂਈਦਾ ਕੈਂਦਾ ਕਿ ਹਿਸਾਬ ਪੈ ਜਾਂਦਾ ਉੱਥੇ ਹੀ।
ਪੈ ਜਾਂਦਾ ਏ ਹੋਰ ਸਾਰਾ ਬਰਾਬਰ ਹੋ ਜਾਂਦਾ ਏ
ਬਰਾਬਰ ਹੋ ਜਾਂਦਾ ਬੰਦੇ ਦਾ ਸਮਾਨ। ਬੱਚਿਆਂ ਨੇ ਇਹ ਵੀ ਮੰਗਣਾ ਇਹ ਵੀ ਖਾਣਾ ਬੱਚੇ ਕਹਣਗੇ ਮੈਗੀ ਵੀ ਖਾਣੀ ਹੈ ਇਹ ਬ੍ਰੈਡ ਖਾਣਾ ਮੱਖਣ ਖਾਣਾ। ਹੁਣ ਬੱਚਿਆਂ ਦਾ ਮਨ ਥੋੜ੍ਹੀ ਮਾਰਿਆ ਜਾਏਗਾ ਸਮੇਂ ਨਾਲ ਹਾਂਜੀ।
ਹੋਰ ਮੈਗੀ ਮੈਗੀ ਵੀ ਸਹੀ ਨੀ ਹੈ ਅੱਜ ਕੱਲ ਮੈਗੀ
ਖਾ ਲੈਂਦੇ ਨੇ ਬੱਚੇ ਹਫ਼ਤੇ ਬਾਅਦ ਖਵਾ ਦੋ ਤੇ ਕੋਈ ਦਿੱਕਤ ਨੀ ਹੈ। ਰੋਜ਼ ਰੋਜ਼ ਦਾ ਕੰਮ ਹੈ ਨਾ ਉਹੀ ਬੱਚੇ ਮੰਗਦੇ ਨੇ ਨਾ।
ਮੈਗੀ ਵੀ ਉਹ ਕਰਵਾ ਉਹ ਖਿਲਾਓ ਜਿਹੜੀ ਆਟ
ਹਾਂ ਆਟਾ ਮੈਗੀ ਹੁੰਦੀ ਨਾ ਉਹ ਹਾਂ ਚ ਉਹ ਵੀ ਉਹ ਵੀ ਸਭ ਆਟਾ ਮੈਗੀ ਦਾ ਹੀ ਸਮਾਨ ਹੋਣਾ ਚਾਹੀਦਾ ਬੱਚਿਆਂ ਵਾਸਤੇ।
ਹਾਂਜੀ ਸਭ ਆਟੇ ਦਾ ਹੀ ਹੋਣਾ ਚਾਹੀਦਾ ਮੈਂ ਤਾਂ ਪਤਾ ਨੀ ਕੀ ਕੀ ਮੈਂ ਮੈਗੀ ਚ ਪਤਾ ਨੀ ਕੀ ਕੀ ਪਏਦਾ ਹੁੰਦਾ ਏ
ਤੇ ਬੱਚੇ ਬਜ਼ਾਰ ਖਾ ਆੰਦੇ ਨੇ ਕੀ ਪਤਾ ਲੱਗਦਾ ਵੇ ਬਜ਼ਾਰ ਦਾ।
ਅੱਜ ਕਲ ਚਾਈਨੀਜ਼ ਫੂਡ ਜ਼ਿਆਦਾ ਬਣੇ ਦੇ ਨੇ ਮ ਮੋਮੋਜ਼ ਖਾ ਲਓ। ਐ ਖਾਲੋ ਹਾਂ।
ਕਿਹੜੇ ਹੱਥਾਂ ਨਾਲ ਬਨਾਉਂਦੇ ਨੇ ਕੀ ਕੀ ਪਾਉਂਦੇ ਨੇ।
ਹਾਂਜੀ ਤੇ ਬੱਚੇ ਖਾ ਹੀ ਲੈਂਦੇ ਨੇ ਹੋਰ ਕੀ।
ਖਾ ਹੀ ਲੈਂਦੇ ਹਾਂ ਬੱਚੇ ਕੀ ਅਸੀਂ ਵੱਡੇ ਵਡੇ ਖਾ ਲੈਂਦੇ ਨੇ, ਅਸੀਂ ਖਾ ਲੈਂਦੇ ਹਾਂ। ਅਸੀਂ ਹੋਰ,
ਹੋਰ ਹਾਂ ਬੱਚੇ ਜ਼ਿਆਦਾਤਰ ਕੋਲਜ ਜਿਹੜੇ ਜਾਂਦੇ ਨੇ। ਬਾਰ ਰਹਿੰਦੇ ਨੇ। ਉਹ ਤੇ ਬਾਰ ਦੀ ਚੀਜ਼ਾਂ ਈ ਖਾਂਦੇ ਨੇ, ਰੋਟੀ ਤੇ ਘੱਟ ਈ ਬਜ਼ਾਰੋਂ ਖਾਂਦੇ ਹੋਣੇ, ਇ ਖਾ ਕੇ ਪੇਟ ਭਰਦੇ ਨੇ। ਹਾਂ ਹਾਂਜੀ।
ਬਸ।
ਹੋਰ ਸੁਣਾਓ।
ਇਸਰਾ ਈ ਚੱਲਦਾ ਪਿਆ ਜ਼ਮਾਨਾ।
ਤੁਹਾਡੇ ਬੱਚੇ ਖਾਂਦੇ ਪੀਂਦੇ ਹੋਣੇ ਮੈਗੀਆਂ ਸ਼ੈਗੀਆਂ ਨਹੀਂ।
ਕਿੱਥੇ ਖਾਂਦੇ ਨੇ, ਇਹਨਾਂ ਨੇ ਇਹਨਾਂ ਨੇ ਸ਼ੌਕ ਕਦੀ ਏ ਚਾਚੇ ਨਾਲ, ਖਾ ਕਿੱਦਾਂ ਅਹ, ਖਾ ਲਿਆ ਕਦੀ ਕਦੀ ਅਹ ਬੋਲਦੇ ਨੇ ਮੈਗੀ ਬਣਾ ਦੋ। ਤੇ ਨਾਲ ਬਹਿ ਜਾਂਦੇ ਨੇ ਸ਼ੌਕ ਚੜ੍ਹ ਜਾਂਦਾ ਖਾਣ ਦਾ ਫੇਰ ਨਹੀਂ ਤੇ ਨਹੀਂ। ਸਪੈਸ਼ਲ ਨਹੀਂ ਓਨੂੰ । ਤੇ ਜਿਲੇ ਓ ਅਗਰ ਬਣਵਾ ਵੀ ਲੈਣ ਤੇ ਵੇਸਟ ਕਰ ਦੇਣਗੇੇ। ਇੱਕ ਦੋ ਚਮਚ ਖਾਣਗੇ ਤੇ ਫ ਬਸ ਰੱਖ। ਰੱਖ ਦੇਣਗੇ ਸਾਈਡ ਤੇ, ਬਹੁਤ ਵੇਸਟ ਕਰਦੇਣ ਗੇ, ਬਸ- ਬਸ ਅਗਰ ਕੋਈ ਖਾ ਰਾ ਏ। ਕੋਈ ਚਾਚਾ ਖਾ ਰਾ ਜਾਂ ਏ ਖੁਦ ਖਾ ਰੇ ਨੇ ਪਾਪਾ ਇਹਦੇ, ਤੇ ਫੇਰ ਖਾ ਲੈਣ।
ਹਾਂਜੀ, ਹਾਂਜੀ, ਹਾਂਜੀ ਇਹ ਤੇ ਹੈ ਈ ਐ।
ਹਾਂਜੀ ਚਲੋ। ਠੀਕ ਹੈ ਫਿਰ ਹਾਂਜੀ, ਜਰਾ ਬੱਚੇ। ਓ ਸਤਿ ਸ੍ਰੀ ਅਕਾਲ ਜੀ ਹਾਂਜੀ। ਹਾਂ ਹ ਜ ਉਹ ਤੂਫਾਨ ਚੁੱਕੇ ਦਾ ਹੁੰਦਾ। ਇਹਨਾਂ ਦਾ ਜ਼ਰਾ ਜਿਹਾ ਫੋਨ ਕਰਨੀ ਆ ਨਾ ਮੈਂ,
ਚਲੋ-ਚਲੋ ਸਭੋ-ਸਭੋ ਬੱਚਿਆਂ ਨੂੰ ਠੀਕ ਐ, ਸਤਿ ਸ਼੍ਰੀ ਅਕਾਲ।